ਹਾਂਜੀ, ਹੈਲੋ ਸਤਿ ਸ੍ਰੀ ਅਕਾਲ ਜੀ, ਠੀਕ ਹੋ?
ਹਾਂ ਠੀਕ ਆ, ਤੁਸੀਂ ਸੁਣਾਓ? ਅੱਛਾ, ਉਹ ਸਾਡੀ ਗੱਲ ਅਧੂਰੀ ਰਹਿ ਗਈ ਸੀ ਅੱਗੇ ਬੜਾਓ ਗੱਲ ਨੂੰ। ਹਾਂ ਫਿਰ ਕੀ ਹੋਇਆ? ਹੋਰ ਸੁਣਾਓ?
ਬਸ ਕੁਛ ਨੀ, ਬੈਠੇ ਦੇ ਸੀ। ਥੋੜਾ ਜਿਹਾ ਮਿਊਜਿਕ ਸੁਣਦੇ ਪਏ ਸੀ।
ਅੱਛਾ। ਤੇ ਉਹ, ਹੈ ਹੈਲਥ ਦੇ ਬਾਰੇ ਦੱਸੋ ਕੁਛ?
ਹੈਲਥ ਕੀ ਪ੍ਰੈਫਰ ਕਰਦੇ ਹੋ ਤੁਸੀਂ ਮਤਲਬ ਮਤਲਬ ਐਕਸਰਸਾਈਜ਼ ਕਰਨੀ ਯਹ ਫਿਰ ਯੋਗਾ ਕਰਨੀ?
ਮੈਂ ਤੇ ਸੋਚਦੀ ਹਾਂ ਕਿ ਐਕਸਰਸਾਈਜ਼ ਹੀ, ਵੈਸੇ ਯੋਗਾ ਤਾਂ ਕਰ ਸਕਦੇ ਹਾਂ ਅਸੀਂ। ਪਰ ਮੈਂ ਨਾ ਅ ਸਵੇਰੇ-ਸਵੇਰੇ ਮੈਂ ਟਹਿਲਣ ਜਾਂਦੀ ਹਾਂ। ਤੇ ਉਹਦੇ ਨਾਲ ਵੱਕ ਕਰਨ ਜਾਂਦੀ ਹਾਂ ਤੇ ਉਹਦੇ ਨਾਲ ਥੋੜਾ ਆਰਾਮ ਮਿਲਦਾ ਹੈ। ਸਾਰਾ ਦਿਨ ਸਰੀਰ ਫਿਟ ਰਹਿੰਦਾ। ਤੇ ਯੋ ਯੋਗਾ ਦਾ ਇਹ ਕਿ ਬਈ ਯੋਗਾ ਨਾਲ ਵੀ ਹੋਰ ਬਹੁਤ ਸਾਰੇ ਬੈਨੀਫਿਟ ਹੁੰਂਦੇ ਨੇ।
ਤੇ ਤੁਹਾਨੂੰ ਹੋਰ ਮੈਂ ਅਗਰ ਹੈਲਥ ਬਾਰੇ ਦੱਸਾਂ ਤੇ ਤੁਸੀਂ ਕਰ ਸਕਦੇ ਹੋ ਕੋਈ ਜ਼ੂੰਬਾ ਕਲਾਸਿਸ ਜੁਆਇਨ ਕਰ ਸਕਦੇ ਹੋ। ਹਾਂਜੀ ਉਹਦੇ ਨਾਲ ਜਿਹੜਾ ਸਾਡਾ ਫਿਜ਼ਿਕਲ ਵਰਕਆਊਟ ਵੀ ਹੋ ਜਾਂਦਾ ਹੈ ਹੋਰ ਸਾਡਾ ਮਤਲਬ ਜਿਹੜਾ ਸਾਨੂੰ ਨੂੰ ਜਿਹੜਾ ਮੋਟਾਪਾ ਏ ਉਹ ਵੀ ਘੱਟ ਹੋ ਜਾਂਦਾ ਹੈਏ।
ਹਾਂ, ਜੂੰਬਾ ਕਲਾਸ ਵਧੀਆ ਹੈ ਵੈਸੇ।
ਮੇਰੇ ਰਿਸ਼ਤੇਦਾਰ ਚੋਂ ਇੱਕ ਦੱਸਿਆ ਸੀ ਉਹਨਾਂ ਨੇ ਜੁਆਇਨ ਕੀਤੀ ਸੀ ਕਲਾਸਿਸ ਹਾਂਜੀ, ਤੇ ਉਹਨਾਂ ਨੇ ਇੱਕ ਮਹੀਨੇ ਦੇ ਅੰਦਰ ਆਪਣਾ ਦਸ ਕਿੱਲੋ ਵਜਨ ਘਟਾ ਲਿਆ।
ਅੱਛਾ? ਕਿੱਥੇ ਕਿੱ ਕੀਤਾ ਨੇ ਜੁੰਬਾ?
ਉਹ ਸਾਡੇ ਕੋਲ ਹੀ ਹੈਗਾ ਏ ਮਤਲਬ ਥੋੜਾ ਕੱਲ ਹੀ ਤੇ ਬਾਹਰ ਜਾ ਕੇ ਆਈਏ।
ਅੱਛਾ, ਉਹ ਪਿੱਛੇ ਜਿਹੜਾ ਉਹਧ ਨੀ ਹੈ ਬਰਕਤ ਵਾਲਾ ਅੱਛਾ-ਅੱਛਾ, ਅੱਛਾ। ਅੱਛਾ। ਹਾਂ ਸੁਣਿਆ ਤੇ ਹੈ ਮੈਂ ਇਥ ਉਥੇ ਜੁੰਬਾ ਵੀ ਕਰਾਉਂਦੇ ਨੇ?
ਹਾਂ ਜ਼ੁੰਬਾ ਕਲਾਸਿਸ ਜ਼ਬਾ ਕਲਾਸਿਸ ਵੀ ਹੁੰਦੀ ਹੈ ਯੋਗਾ ਵੀ ਹੁੰਦੀ ਹੈ ਬੜੀ ਸਾਰੀਆਂ ਮਤਲਬ ਜਿਹੜੀਆਂ ਹ-ਹਂ। ਜਨਾਨੀਆਂ ਵੀ ਆਉਂਦੀਆਂ ਨੇ ਸਵੇਰੇ
ਹੁਂ-ਹੁਂ, ਅੱਛਾ ਸਵੇਰੇ ਆਉਂਦੀ ਨੇ ਕੀ ਟਾਈਮ ਕੀ ਉਹਨਾਂ ਦਾ ਆਨ ਜਾਣ ਦਾ?
ਉਹਨਾਂ ਦਾ ਹੈਵੇ ਸਵੇਰੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਟਾਈਮ ਹੈ।
ਤੇਰੇ ਦਾ। ਅਛਾ
ਹਾਂਜੀ ਜੇ ਤੁਹਾਨੂੰ ਕਰਨੀ ਹੋਵੇ ਤਾਂ ਤੁਸੀਂ ਦੱਸ ਦੇਣਾ ਮੈਂ ਗੱਲ ਕਰਵਾ ਦਗਾ ਤੁਹਾਡੀ।
ਹਾਂ ਮੇਰੀ ਗੱਲ ਕਰਾ ਦੇ ਮੈਂ ਵੀ ਦੇਖਾ ਮਹੀਨਾ ਕਰਕੇ ਇੱਕ ਕਿਉਂਕਿ ਨਾ ਹਾਂ ਸ਼ਰੀਰ ਥੋੜਾ ਵੈਸੇ
ਹਾਂਜੀ ਨਾਲ ਜਿਹੜੀ ਹੈ ਤੁਹਾਨੂੰ ਮਤਲਬ ਡਾਇਟ ਵੀ ਬਹੁਤ ਜ਼ਰੂਰੀ। ਏ ਹੈਲਥ ਵਾਸਤੇ ਤੁਹਾਨੂੰ ਮਤਲਬ ਜਿਹੜਾ ਜਿਹੜਾ ਸਾਡਾ ਪ੍ਰੋਟੀਨ ਹੈ ਉਹ ਪੂਰਾ ਲੈਣਾ। ਪਏਗਾ ਤੁਹਾਨੂੰ
ਅੱਛਾ ਅੱਛਾ ਹੂੰ ਕਿਉਂਕਿ ਹੁਣ ਉਮਰ ਬੜ ਰਹੀ ਨਾ। ਉਮਰ ਦੇ ਹਿਸਾਬ ਨਾਲ ਹੀ ਆਪਣਾ ਸਰੀਰ ਸਹੀ ਰੱਖਣਾ ਪੈਣਾ ਹੈ।
ਨਾਲੇ ਥੋੜੇ ਸੀਡ ਵੀ ਆਉਂਦੇ ਨੇ ਫਲੈਕਸ ਸੀਡ ਗਏ। ਹੋਰ ਚੀਆ ਸੀਡ ਹੋ ਗਏ ਹੋਰ ਤਿਲ ਦੇ ਆਉਂਦੇ ਨੇ। ਤਿਲ ਆਉਂਦਾ ਉਹ ਉਹ ਲੈ ਲਿਆ ਕਰੋ। ਉਹਦੇ ਨਾਲ ਜਿਹੜਾ ਕੈਲਸ਼ੀਅਮ ਸਾਡਾ ਵੱਧਦਾ ਹੈ ਬੋਡੀ ਚ
ਹੁਂ-ਹੁਂ। ਹੋਰ ਅੱਛਾ ਉਹ ਡਾਇਟ ਪਲੈਨ ਦੱਸਦੀ ਹੋਣਗੇ ਸਾਰਾ?
ਹਾਂਜੀ ਉਹ ਉਹਨਾਂ ਦਾ ਪੂਰਾ ਡਾਇਟ ਚਾਰਟ ਬਣਦਾ ਏ ਉਹ ਪੂਰਾ ਦਿਨ ਹਫ਼ਤੇ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤ ਦਾ ਪੂਰਾ ਸਟ੍ਰਿਕਟ ਡਾਇਟ ਪਲਾਨ ਹੁੰਦਾੋ ਏ। ਤੇ ਤੁਹਾਨੂੰ ਜਿਹੜੀ ਪਰਸਨਲ ਟ੍ਰੇਨਿੰਗ ਮਿਲਦੀ ਗ ਉੱਥੇ
ਹੂੰ ਹੂੰ ਅੱਛਾ।
ਬਹੁਤ ਵਧੀਆ ਸਭ ਨੂੰ ਕਰਾਉਣਾ। ਕਰਾਉਣਾ ਚਾਹੀਦਾ ਹੈ। ਆਪਣੇ ਮਾਂ ਪਿਓ ਨੂੰ ਔਰ ਬੱਚਿਆਂ ਨੂੰ ਸਭ ਨੂੰ ਜਾਣਾ ਚਾਹੀਦਾ ਹੈ। ਸਵੇਰੇ ਦੋ ਘੰਟੇ ਬਹੁਤ ਜ਼ਰੂਰੀ ਨੇ
ਅੱਛਾ ਪੰਜ ਵਜੇ ਤੋਂ ਅੱਠ ਵਜੇ ਤੱਕ ਹੈ ਜਾਂ ਪੰਜ ਤੋਂ ਛੇ ਵਜੇ
ਪੰਜ ਤੋਂ ਅੱਠ ਵਜੇ ਤੱਕ ਹੁਨੇ ਵੈਸੇ ਕਿਸੇ ਤੇ ਅੱਠ ਵਜੇ ਤੋਂ ਬਾਅਦ ਜਿਹੜਾ ਹੈ ਜਿੰਮ ਚਾਲੂ ਹੋ ਜਾਂਦੀ ਹੈ। ਜ ਜਿਹਨੂੰ ਮਤਲਬ ਜਿੰਮ ਕਰਨੀ ਹੈ ਤੇ ਤੁਸੀਂ ਜਿੰਮ ਵੀ ਕਰ ਸਕਦੇ ਹੋ।
ਅੱਛਾ
ਹਾਂਜੀ ਹਾਂਜੀ ਪੂਰਾ ਦਿਨ ਫੇਿਰ ਇਹਵੇ ਕਿ ਤੁਸੀਂ ਮਤਲਬ ਮਤਲਬ ਆਪਣੇ ਕੰਮ ਤੇ ਫੋਕਸ ਕਰ ਸਕਦੇ ਹੋ ਕਿਉਂਕਿ ਸਵੇਰੇ ਸਵੇਰੇ ਸਰੀਰ ਐਕਸਰਸਾਈਜ਼ ਕਰ ਲੈਂਦਾ ਤੇ ਥੋੜਾ ਫਿਟ
ਹਾਂ ਹਾਂ ਸਾਰਾ ਦਿਨ ਫਿਟ ਰਹਿੰਦਾ ਫਿਰ ਸਹੀ ਗੱਲ ਬਿਲਕੁਲ ਹਾਂ ਤੇ ਦੇਖਦੀ ਹਾਂ ਮੈਂ ਵੀ ਕਰਕੇ ਕਿਉਂਕਿ ਥਕਾਨ ਹੋ ਜਾਂਦੀ ਨਾ ਕੰਮ ਕਰ ਲਓ ਸਾਰਾ ਦਿਨ ਫਿਰ ਫਿਰ ਬਹਿ ਕੇ ਉੱਠਿਆ ਵੀ ਨਹੀਂ ਜਾਂਦਾ।
ਹਾਂਜੀ ਨਾਲੇ ਮੈਂ ਤੁਹਾਨੂੰ ਇੱਕ ਦੱਸਾਂ ਤੇ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਵਧੀਆ ਲੱਗੇਗਾ ਤੁਹਾਨੂੰ ਐਨਰਜੀ ਵੀ ਆਏਗੀ
ਅੱਛਾ
ਚਿਕਨ ਮਰਿੰਗਾ ਪਾਊਡਰ ਕਰਕੇ ਆਉਂਦਾ ਹੈ ਉਹ ਸੁਪਰ ਫੂਡ ਕਹਿੰਦੇ ਨੇ ਉਹਨੂੰ ਤੇ ਤੁਸੀਂ ਉਹ ਲੈ ਸਕਦੇ। ਦਿਓ ਉਹਦੇ 'ਚ ਸਾਰੇ ਨਿਊਟਰੀਐਂਟਸ ਹੁੰਦੇ ਨੇ ਸਾਰੇ ਜਿਹੜੇ ਜ਼ਰੂਰੀ ਸਾਡੇ ਬੋਡੀ ਨੂੰ ਚਾਹੀਦਾ ਹੁੰਦਾ। ਫੰਕਸ਼ਨ ਕਰਨ ਵਾਸਤੇ ਤੇ ਉਹ ਪੂਰਾ ਕਰ ਦਿੰਦਾ ਏ ਸਾਡੀ ਬੋਡੀ ਦੀ ਨੀਡ ਨੂੰ
ਅੱਛਾ
ਸਵੇਰੇ ਉੱਠ ਕੇ ਇੱਕ ਗਲਾਸ ਪਾਨੀ ਚ ਇੱਕ ਚਮਚ ਇੱਕ ਚਮਚ ਘੋਲਨਾ ਏ ਹੋਰ ਪੀ ਲੈਨਾ ਖਾਲੀ ਢਿੱਡ
ਅੱਛਾ ਤੇ ਇਹ ਓਨਲਾਈਨ ਮੰਗਾਣਾ ਪੈਗਾ
ਹਾਂਜੀ ਇਹ ਔਨਲਾਈਨ ਮਿਲ ਜਾਂਦਾ ਏ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ ਉਹਦੇ ਨਾਲ ਤੁਸੀਂ ਮੰਗਵਾ ਸਕਦੇ ਹੋ ਬੜਾ ਮਤਲਬ ਜ਼ਰੂਰੀ ਏ ਅ ਕੈਲਸ਼ੀਅਮ ਬਹੁਤ ਹੁੰਦਾ ਏ ਮੈਗਨੀਸ਼ੀਅਮ ਪਟੈਸ਼ੀਅਮ ਜਿਹੜੇ ਵੀ ਸਾਡੇ ਜਿਸ ਸਾਰੇ ਜਿਹੜੇ ਪਦਾਰਥ ਨੇ ਮਿਨਰਲ ਨੇ ਸਾਰੇ ਵਿਟਾਮਿਨ ਸਭ ਮਿਲ ਜਾਂਦਾ ਤਹਾਨੂੰ ਸਭਸੇ ਜ਼ਿਆਦਾ ਇਹਦੇ ਚ ਪ੍ਰੋਟੀਨ ਹੁੰਦਾ ਏ ਪ੍ਰੋਟੀਨ ਸਭਸੇ ਜ਼ਿਆਦਾ ਹੁੰਦਾ ਏ ਜਿਹੜੇ ਲੋਕੀ ਨਾ ਅੱਜ ਕੱਲ੍ਹ ਮਤਲਬ ਡੱਬੇ ਵਾਲਾ ਪ੍ਰੋਟੀਨ ਖਾਂਦੇ ਨ ਨੇ ਮਾਸ ਵਗੈਰ ਖਾਂਦੇ ਨੇ ਉਹ ਬਹੁਤ ਜਿਆਦਾ ਨੁਕਸਾਨ ਦਿੰਦਾ ਏ ਸਾਨੂੰ ਉਸ ਤੋਂ ਬਜਾਏ ਤੁਸੀਂ ਇਹ ਖਾ ਸਕਦੇ ਹੋ ਨੈਚੁਰਲ ਚੀਜ਼ਾਂ ਖਾ ਸਕਦੇ ੳ ਹਾਂਜੀ ਹਾਂਜੀ
ਚਲੋ ਦੇਖਦੀ ਆ ਮੰਗ ਕੇ
ਹਾਂ ਹਾਂਜੀ ਹਾਂਜੀ ਹੋਰ ਕੀ ਚੱਲਦਾ ਪੈਸੇ
ਬਸ ਬੈਠੇ ਆ ਹੁਨੇ ਰੋਟੀ ਪਾਣੀ ਖਾ ਕੇ
ਅੱਛਾ ਹੋਰ ਕੀ ਬਨਾਇਆ ਅੱਜ
ਅਜ। ੳਹੀ ਗਰਮੀ ਜ਼ਿਆਦਾ ਸੀ ਰੋਟੀਆਂ ਬਨਾਣ ਦਾ ਮਨ ਨਹੀਂ ਕੀਤਾ ਤੇ ਰਾਇਤਾ ਪਾ ਲਿਆ ਤੇ ਨਾਲ ਖਿਚੜੀ ਬਨਾ ਲਈ ਪਤਲੀ ਦਾਲ
ਹਾਂਜੀ ਦਾ ਨਾ ਜਿਹੜਾ ਸਲਾਦ ਖਾ ਸਕਦੇ ਹੋ ਤੁਸੀਂ ਜ਼ਿਆਦਾ ਜਿਹੜਾ ਰਾਤੀ ਨਾ ਮਤਲਬ ਅਪਨਾ
ਹ ਹਾਂ ਨਹੀਂ ਮੈਂ ਤੇ ਅਸੀਂ ਤੇ ਵੈਸੇ ਮੈਂ ਤੇ ਸੱਤ ਵਜੇ ਤੱਕ ਖਾ ਲੈਂਨੀ ਆ ਸੱਤ ਵਜੇ ਦੇ ਬਾਅਦ ਨੀ ਆਹੋ ਬਾਕੀ ਇਹ ਲੋਗ ਖੇਡ ਕੇ ਬਚੇ ਆਦੇ ਨੇ ਥੋੜ੍ਹਾ ਲੇਟ ਹੋ ਜਾਂਦੇ ਨੇ ਤੇ ਇਹ ਲੋਕ ਫਿਰ ਖਾਂਦੇ ਨੇ ਦਸ ਵਜੇ ਤੱਕ
ਹਾਂਜੀ ਹਾਂਜੀ ਨਈ ਜਿਹੜਾ ਸਾਡਾ ਸਰੀਰ ਏ ਨਾ ਤੇ ਉਹਨੂੰ ਮਤਲਬ ਚਾਹੀਦਾ ਹੁੰਦਾ ਏ ਪੂਰਾ ਦਸ ਘੰਟੇ ਚਾਹੀਦੇ ਹੁੰਦੇ ਨੇ ਉਹਨੂੰ ਆਪਣੀ ਬੋਡੀ ਨੂੰ ਪੂਰਾ ਵਰਕ ਕਰਨ ਆਸਤੇ ਜਿਹੜਾ ਸਾਡਾ ਅਸੀਂ ਜਲਦੀ ਖਾ ਲਾਂਗੇ ਰੋਟ ਰੋਟੀ ਤੇ ਉਹ ਜਲਦੀ ਪੱਚ ਜੇਗੀ ਅਸੀਂ ਜਲਦੀ ਉੱਠ ਜਾਂਗੇ
ਹਾਂ ਤੇ ਮੈਂ ਜਲਦੀ ਉੱਠ ਜਾਂਨੀ ਆ ਫਿਰ ਸਵੇਰੇ
ਕਦੀ ਤੁਸੀਂ ਦੇਖਨਾ ਕਦੀ ਲੇਟ ਖਾ ਕੇ ਦੇਖਨਾ ਤੇ ਤਹਾਡੀ ਸਵੇਰੇ ਅੱਖ ਨਈ ਖੁੱਲੇਗੀ
ਹਾਂ ਨਹੀਂ ਮੈਂ ਦੇਖਿਆ ਮੈਂ ਰਾਤੀ ਜਿਵੇਂ ਹੁਨ ਕਦੀ ਨੌ ਦਸ ਵਜੇ ਖਾਵਾਂ ਨ ਸਵੇਰੇ ਸਤ ਅੱਠ ਵਜੇ ਸੱਤ ਵਜੇ ਉੱਠਦੀ ਛੇ ਸੱਤ ਵਜੇ ਔਰ ਅਗਰ ਮੈਂ ਬੈਸ ਉੱਥੇ ਤਾਂ ਮੈਂ ਸੱਤ ਵਜੇ ਤੱਕ ਖਾ ਲੈਂਨੀ ਆ ਤੇ ਨਾਲ ਹੀ ਸਵੇਰੇ ਮੇਰੀ ਚਾਰ ਸਾਢੇ ਚਾਰ ਪੰਜ ਵਜੇ ਅਖ ਖੁੱਲ ਜਾਂਦੀ ਏ
ਹਾਂਜੀ! ਹਾਂਜੀ!
ਦਾ ਵੀ ਰਸੋਈ ਏ ਫਿਰ ਚਲੋ ਵੀ ਅਪਨਾ ਲੱਗ ਜਾਓ ਕੰਮ ਤੇ।
ਹਾਂਜੀ! ਨਿੰਦਰ ਵੀ ਬਹੁਤ ਵੈਸੇ ਜ਼ਰੂਰੀ ਏ।
ਹਾਂ ਉਹ ਤਾਂ ਹੈ ਈ ਫਿਰ ਦੁਪਹਿਰੀ ਹੀ ਸੋ ਲੈਂਨੇ ਹਾਂ ਇੱਕ ਅੱਧ ਘੰਟਾ। ਬੜੀ ਈ ਨਿੰਦਰ ਜਿਆਦਾ ਸੋਕੇ ਵੀ ਕੀ ਕਰਨਾ।
ਅੱਠ ਘੰਟੇ ਤੇ ਪੂਰੇ ਲੈਨੀ ਚਾਈਦੀ ਏ ਚੌਵੀ ਘੰਟਿਆਂ ਚੋਂ ਨਿੰਂਦਰ। ਹਾ ਕਿ ਅੱਜ ਕੱਲ੍ਹ ਬੜੇ ਲੋਕੀ ਆ ਰਹੇ ਨੇ ਮਤਲਬ ਲੋਕੀ ਕਹਿੰਦੇ ਨੇ ਸਾਨੂੰ ਨਿੰਦਰ ਨਈ ਆਂਦੀ ਤੇ ਉਹ ਗੋਲੀਆਂ ਖਾਂਦੇ ਨੇ ਨਸ਼ੇ
ਤੇ ਕੰਮ ਕਰਾਓ ਨਾਲੇ ਫਿਰ ਕੰਮ ਕਰਾਓੇ ਨਾਲ ਸਾਰਾ ਦਿਨ ਨਿੰਦਰ ਅਪਨੇ ਆਪ ਆਜ
ਹਾਂਜੀ! ਇਹ ਤੇ ਹੈ, ਹੀ ਹੈ। ਬਸ ਡਿਪਰੈਸ਼ਨ ਕਹਿੰਦੇ ਨਾ ਕਈ ਲੋਕੀ।
ਉਹ, ਹਾਂ ਜਿਹੜਾ ਬੰਦਾ ਕੰਮ ਕਰੇਗਾ ਨਾ, ਤਾਂ ਉਹਨੂੰ ਨਿੰਦਰ ਆਏਗੀ-ਆਏਗੀ। ਡਿਪ੍ਰੇਸ਼ਨ ਵਿਚ ਨੀ ਜਾਏਗਾ। ਓਹੋ
ਇਹ ਤੇ ਹੈ। ਮਿਹਨਤ-ਮਿਹਨਤ ਬਹੁਤ ਜ਼ਰੂਰੀ ਹੈ। ਹਾਂਜੀ-ਹਾਂਜੀ।
ਮਿਹਨਤ ਕਰਨਗੇ ਤੇ ਫੇਰ, ਫਿੱਟ ਵੀ ਰਹਿਣਗੇ ਸਰੀਰ ਤੋਂ, ਮਾਇੰਡ ਤੋਂ ਵੀ।
ਜਿਹੜਾ ਸਾਡਾ ਮਤਲਬ ਅੱਠ ਘੰਟੇ ਅਸੀਂ ਸੋਨ ਦੇਣ ਗੇ ਆ। ਤੇ ਅੱਠ ਘੰਟੇ ਅਸੀਂ ਸੋਵਾਂਗੇ, ਤੇ ਸਾਡੀ ਬੋਡੀ ਈ ਪੂਰੀ, ਪੂਰੇ ਦਿਨ ਵਾਸਤੇ ਤਿਆਰ ਹੋਏਗੀ।
ਹਾਂ, ਸਹੀ ਗੱਲ।
ਜ਼ਿਆਦਾ, ਸੋਨਾ ਵੀ ਸਹੀ ਨਹੀਂ ਹੈ। ਘੱਟ ਸੋਨਾ ਵੀ, ਬਹੁਤ ਖ਼ਰਾਬ ਸਾਡੇ ਸਰੀਰ ਵਾਸਤੇ।
ਹੂੰ- ਹੂੰ, ਜ਼ਿਆਦਾ ਸੋਨਾ ਸਹੀ ਨਹੀਂ ਹੈ।
ਹਾਂਜੀ, ਜ਼ਿਆਦਾ ਸੋਣ ਨਾਲ ਹਾਂਜੀ, ਥੋੜਾ ਲੇਜ਼ੀਨੈਸ ਆ ਜਾਂਦੀ ਹੈ। ਬੰਦਾ ਜਿਹੜਾ ਨਿੰਦਰ ਚ ਰਹਿੰਦਾ ਪੂਰੇ ਦਿਨ ਫੇਰ, ਆਲਸ ਚ ਰਹਿੰਦਾ ਏ।
ਉਹ ਆਲਸ ਖਰਾਬ ਏ ਨਾ ਫਿਰ। ਉਹ ਤੇ ਸਵੇਰੇ ਉੱਠ ਕੇ ਐਕਸਰਸਾਈਜ਼ ਵਗੈਰਾ ਕਰੋ ਤੇ ਆਲਸ ਆਪੇ ਈ
ਹਾਂਜੀ, ਹਾਂਜੀ, ਹਾਂਜੀ!
ਹੂੰ।
ਉਹੀਏ, ਉੱਠਦਾ ਸੂਰਜ ਜਿਸਨੇ, ਮਤਲਬ ਦੇਖ ਲਿਆ।
ਹਾਂ, ਸੂਰਜ ਤੋਂ ਪਹਿਲੇ ਹੀ ਉੱਠਣਾ ਚਾਹੀਦਾ ਹਾਂ। ਸਹੀ ਗੱਲ ਏ। ਸੂਰਜ ਤੋਂ ਪਹਿਲਾਂ ਹੀ, ਉੱਠਣਾ ਚਾਹੀਦਾ ਹੈ। ਅੱਛਾ! ਕੋਈ ਪਿਗਨਮੈਂਟ ਹੈ। ਪਿਗਮੈਂਨਟੇਸ਼ਨ ਜਿਹੜੀ ਹੁੰਦੀ ਹੈ। ਚਿਹਰੇ ਦੇ ਉੱਤੇ, ਇਹਦੇ ਵਾਸਤੇ ਕੋਈ ਹੈ, ਇਲਾਜ।
ਇਹਦੇ ਵਾਸਤੇ ਤੁਸੀਂ ਕਰ ਸਕਦੇ ਹੋ। ਕਰੀਮਾਂ, ਆਉਂਦੀਆਂ ਨੇ ਮਾਰਕੀਟ ਚ ਉਹ ਲਗਾ ਸਕਦੇ ਹੋ। ਮੈਂ ਤਾਂ ਕਹਾਂਗਾ ਤੁਹਾਨੂੰ ਨੈ ਨੈਚੁਰਲ ਪ੍ਰੋਡਕਟ ਯੂਜ਼ ਕਰੋ। ਜਿੱਦਾਂ, ਮੁਲਤਾਨੀ ਮਿੱਟੀ ਹੋਗੀ। ਹੋਰ, ਤੁਹਾਡਾ ਐਲੋਵੀਰਾ ਹੋ ਗਿਆ। ਇਹ ਬਹੁਤ ਅੱਛੀ ਸਕਿ੍ਨ, ਸਕਿਨ ਨੂੰ ਸਾਡਾ, ਸਹੀ ਕਰ ਦਿੰਦੇ ਆ। ਹਾਂਜੀ।
ਦੇਖਿਆ। ਮੈਂ, ਕਰਕੇ ਬਥੇਰਾ ਇਲਾਜ ਕਰਾਇਆ ਡਾਕਟਰ ਨੇ ਤੇ ਬਲੱਡ ਟੈਸਟ ਦੱਸਿਆ। ਬਲੱਡ ਟੈਸਟ ਕਰਾਓ ਛੋਟੇ- ਛੋਟੇ, ਥੋੜੇ ਉਹ ਹੋ, ਗਏ ਨੇ। ਸਪੋਰਟਸ
ਅੱਛਾ- ਅੱਛਾ। ਕੋਈ ਨੀ ਤੁਸੀਂ ਐਲੋਵੀਰਾ ਲਗਾਓ ਐਰ ਤੇ ਨਾਲ ਅਹ, ਥੋੜੀ ਮੁਲਤਾਨੀ ਮਿੱਟੀ ਲਗਾ ਕੇ ਦੇਖੋ ਸਕਿਨ ਨੂੰ ਜਿਹੜਾ, ਬੜਾ ਉਹ ਹਾਈਡਰੇਟ ਕਰਦੇ ਨੇ। ਗਰਮੀ ਬੜੀ ਪੈਂਦੀ ਹੈ ਨਾ, ਤੇ ਸਕਿੰਨ ਨੂੰ ਪਿਗਮੈਂਨਟੇਸ਼ਨ ਆ ਜਾਂਦੀ।
ਹਾਂ-ਹਾਂ।
ਹਾਂ! ਸਕਿਨ ਜਿੰਨਾ ਠੰਡੀ, ਨਾਲ ਤੁਸੀਂ ਇਹ ਕਰ ਸਕਦੇ ਹੋ ਥੋੜਾ। ਚਲੋ ਬਹੁਤ ਵਧੀਆ, ਗੱਲ ਹੋਈ ਤੁਹਾਡੇ ਨਾਲ। ਬਹੁਤ ਅੱਛਾ ਲੱਗਿਆ।
ਅੱਛਾ, ਠੀਕ ਹੈ। ਓਕੇ, ਓਕੇ ਬਾਏ।